ਹਾਂ ਹੁਣ ਲੱਗੀ, ਚਣ ਲੱਗਣੀ ਦੁਕਾਨ,,
ਹਮ,,,,,,, ਫਤਹਿਗੜ੍ਹ ਸਾਹਿਬ,,, ਜਾ ਨਾ ਉਹਨਾਂ,,,,,
ਕਿੱਥੇ,,,,
ਫ਼ਤਿਹਗੜ੍ਹ ਸਾਹਿਬ ਹਮ।
ਨਾ ਵੀ ਨਾ ਆਪਾਂਣੇ ਤਾਂ ਜਾ ਟਾਈਮ ਹੀ ਲੱਗਦਾ ਯਾਰ।
ਕੰਡੇ ਨੂੰ ਕੱਢਿਆਏ ਘਰ ਘਰ ਅਲੇ ਦਾ ਗੇੜਾ ਗੂੜਾ ਕਢਾ ਲ।
ਦਲਣਾ।
ਮੈਂ ਤਾਂ ਯਾਰ ਸਾਡਾ ਤਾਂ ਜਦ ਮਨ ਕਰਦਾ ਤਾਂ ਚੱਲ ਚੱਲ ਜਾਏਗਾ ਜਦੋਂ ਲੱਗਦਾ ਨਾ ਬੋਰ ਜੇ ਹੋ ਰਹੀ ਏ।
ਹੂ
ਘਰ ਜਾ ਆਂ ਐ।
ਹ ਠੀਕ ਹੈ ਨਾਲੇ ਘੁੰਮ ਫੇ ਰਹਿੰਦੇ। ਠੰਡ ਬਹੁਤ। ਨਹਉ ਤਾਂਤੇ ਮਤਲਬ ਹੁੰਦੀ ਭੀੜ ਬਹੁਤ ਹੁੰਦੀ। ਨਹੀਂ ਬਰਫ਼ ਨੀ ਮਤਲਬ। ਪੀੜ।
ਨਹੀਂ ਨਹੀਂ ਆਮਲੀਨ। ਹੁੰਦੀ। ਉਹ ਮਾੜੀ ਮੋਟੀ ਇਨੀ ਕੁ ਤਾਂ ਯਾਰ ਸਹੀ ਲਦਾ। ਇਨੀ ਦਾ ਨਹੀਂ ਕੋਈ ਏਡਾ ਖਤਰਾ ਹੁੰਦਾ।
ਹੂ ਹੂ।
ਪਤਾ ਹੀ ਨੀ ਲੱਗਿਆ ਸਾਢੇ ਨੌ ਹੋ ਗਏ।
ਹਾਂ ਸਵਾ ਕਿਨੋਂ ਹੋਏ ਆ ਸਡ ਤੋਂ ਨੀ ਮੈਂ। ਨੋ ਬੇ ਹੋਏ। ਤੁਹਾਡੇੱਲ ਤਾਂ ਇੱਧਰ ਰੌਣਕ ਰਿੰਦੀਣੀ ਸਾਰੀ ਦਾਦ ਨਾਣਕ ਚਦੀ।
ਹਾਂ ਸੜਕਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਕਲੋਨੀ ਚ ਤਾਂ ਸ਼ਾਂਤੀ ਹੈ।
ਅੰਦਰ ਜਾ ਕੇ ਆ ਨਾ।
ਹੂ
ਇੈਥੇ ਤਾਂ ਹੁਣ ਥੋੜ੍ਹੀ ਦੇਰ ਤੱਕ ਕੁੜੀਆਂ ਮੁੰਡੇ ਨੇ। ਨਲਣਗੇ ਕਿਹੜਾ ਗੂੜਾ ਕੱਢਣ।
ਖਰਚਾ ਪੀ ਜੀ ਵਾਲੇ ਜਿਹੜੇ ਹੈ। ਤੁਹਾਡੇ ਇੱਧਰ ਪੀ ਜੀ ਦਾ ਕੰਮ ਬਹੁਤ ਆ ਵੈਸੇ ਨਾਲ ਨਾ ਤਾਂ ਬੰਦਾ ਕਰ ਲਵੇ।
ਹਾਂ ਹੈ ਵੀ ਰਿਸਕੀ ਵੀ ਹੈ ਯਾਰ।
ਕੋਈ ਪਤਾ ਨਹੀਂ ਕਿੱਥੋਂ ਆਇਆੈਗਾ ਨਹੀਂ ਸੀ।
ਹੂ।
ਕੋਈ ਨਸ਼ੇ ਪੱਤਰ ਵਾਲੀ ਹੋਣਦਾ ਬੰਦਾ ਗ਼ਲਤ ਕੰ ਬੰਦਾ ਫਾੜ ਦਿੰਦਾ ਵੈਂ ਕਿਹਾ ਨਹੀਂ ਜੀ।
ਉਹੀ ਤਾਂ ਗੱਲ ਆ।
ਡਰ ਵੀ ਲੱਗਦਾ ਮੰਦਦਰੱਖਣ ਨੂੰ।
ਬਹੁਤ ਜ਼ਿਆਦਾ।
ਹਮ
ਕਿਉਂਕਿ ਅਸੀਂ ਪ ਸੈਟ ਲੋਕ ਨਸ਼ਾ ਚੈ ਅੱਸੀ
ਨਸ਼ੇਾ ਸਹੀ ਗੱਲ ਆ ਜਿਹੜੇ ਪੀਜੇ ਦੇ ਮੁੰੇ ਰਹਿੰਦੇ ਦੇ ਕਰੀਬ ਨਸ਼ੇ ਕਰਦੇ ਹੀ ਆ,
ਪਾਣੀ ਸਾਰ ਮਾੜਾ ਮੋਟਾ ਅੱਡਾ ਰੋ ਗੇਅਰ ਵਗੈਰਾ ਤਾਂ ਚਲਦੀ ਰਹੀ ਜੀਣਾ
ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਬਾਬੁਰ ਮੁੰਡਿਆਂ ਦਾ ਕਹਿੰਦੇ
ਜਿਹੜੇ ਮਰਜੀ ਪਾਸੇ ਚੱਲ ਚੰਜੇੜੀ ਚ ਕਿਹੜਾ ਘੱਟ ਆ। ਉ ਓਦੋਂ ਦੇਖਿਆ ਨੀ ਆਪਾਂ ਜ ਬੱਸਾਂ ਉੱਪਰ ਘੁੰਮਣ ਕੁੜੀਆਂ ਸਿੱਟਾਂ ਪੈਂਦੀਆਂ। ਉਹ ਪਾ ਹਨ। ਕੋਈ ਉਹ ਨੀ ਰਿਹਾ ਯਾਰ ਹੁਣ ਤਾਂ ਬਹੁਤ ਬੁਰਾ ਹਾਲ ਹੈ।
ਮੈਂ ਸਟਾਂ ਦਾ ਰੁਕਣੇ ਉੱਥੇ ਤਾਂ ਫੈਸ਼ਨ ਸਮਝਦੇ ਲੋਕ ਵੀ ਸ਼ਰਾਬ ਪੀਣੀ, ਸਿਗਰਟਾਂ ਪੀਣੀਆਂ।
ਹਮ, ਇੱਕ ਵਾਰੀ ਮੈਂ ਬੱਸ ਚ ਆ ਰਿਹਾ। ਤੇ ਦਿੱਲੀ ਲਾਂਡਰ ਵਾਲਾ ਕੋਲਾਜ ਆ ਤੇ ਬਾਹਰ ਕੁੜੀਆਂ ਬੈਠੀਆਂ ਸਾੜੀ ਪਾ ਕੇ। ਹੱਥ ਦੇ ਵਿੱਚ ਸਿੱਕਟਾਂ, ਮ ਵਾਹ!
ਹਮ
ਤੁਸੀਂ ਕਰੋ ਕਲਚਰ ਪ੍ਰਮੋਟ
ਉਹ ਤਾਂ ਹੈ ਹੀ ਹੈ, ਸਹੀ ਹੈ ਨਾ ਨਿੱਗਲੋ ਬਹੁਤ ਵੜਦੇ ਉਹਦੇ ਚ ਜਿਹੜੀ ਹਨਾ।
ਹਾਂ। ਨਿੱਘਰੋ ਜ਼ਿਆਦਾ ਉੱਥੇ
ਉਹ ਆਪਣੀ ਫਿਰ ਲੈਂਗੁਏਜ ਸਮ, ਲੈਂਗੁਏਜ ਸਮਝ ਲੈਂਦੇ ਫਿਰ ਆਪਣੀਆਂ ਉਹ
ਆਹੀ ਤਾਂ ਹੁਣ ਮਾੜੀ- ਮੋਟੀ ਰਹਿ ਰੂ ਕੇ ਸਮਝ ਜਾਂਦੇ ਨੇ ਬੋਲਦੇ- ਬੋਲਦੇ ਘੱਟ ਹੈ। ਪਰ ਆ ਗੱਲ ਸਮਝ ਲੈਂਦੇ ਨੇ।
ਹਾਂ। ਜਿਵੇਂ ਆਟੋ ਵਾਲੇ ਜਾਂਦੇ ਹਾਂ, ਬੱਸਾਂ ਜਾਂਦੇ ਹਾਂ, ਆਪ ਤਾਂ ਪੰਜਾਬੀ ਹੁੰਨ ਆਪਣੇ ਕਂਟਕਟਰ-ਟਰਕਟਰ ਤੇ
ਹਮ, ਹੋਰ
ਦਿਨ ਆਪਣੇ ਨਿਆਣੇ ਬਾਹਰ ਪੜਨ ਜਾਂਦੇ। ਇੱਧਰ ਆ ਰਹੇ ਪੜ੍ਹ ਅੱਛ ਉਲਟਾ ਹੋਇਆ ਕੰਮ।
ਹੈਲੋ,
ਉੱਠੇ ਫੇਰ ਤੂੰ ਡੀ ਸੀ ਦੇ ਅੰਡਰ
ਡੀ ਸੀ ਦੇ
ਕਿਥੇ ਅੰਦਰ ਹੈ ਤੂੰ?
ਅਫਸਰ ਹੈ ਮੇਰਾ ਡਿਪਾਰਟਮੈਂਟ ਡੀ ਸੀ ਤਾਂ ਅਲੱਗ ਚੀਜ਼ ਹੈ ਗਈ।
ਅੱਛਾ- ਅੱਛਾ - ਅੱਛਾ- ਅੱਛਾ।
ਦਾ ਡੀ ਸੀ ਮਤਲਬ ਪੂਰਾ ਜ਼ਿਲ੍ਹਾ ਉਹਦੇ ਅੰਡਰ ਆਉਂਦਾ। ਡੀ ਸੀ ਦੇ
ਓਕੇ,
ਹਮ ਜਿਹੜਾ ਮਹਿਕਮਾ ਹੁੰਦਾ ਨਾ ਸਰਕਾਰੀ, ਰਹੀ ਸਰਕਾਰ। ਘਾਰੀ ਮਹਿਕਮੇ ਦੇ ਅਲੱਗ- ਅਲੱਗ ਅਫਸਰ ਹੁੰਦੇ ਆ।
ਓਕੇ।
ਹਾਂ, ਜਿਵੇਂ ਐਜੂਕੇਸ਼ਨ ਡਿਪਾਰਟਮੈਂਟ ਦਾ ਅਲੱਗ ਹੋ ਗਿਆ। ਅਫਸਰ ਹੋਣ ਤੇ, ਆਪਣੇ ਲੈਦਾ ਹੋਣਗੇ। ਸਾਡੇ ਲੈ ਦਾ ਡਿਪਾਰਟਮੈਂਟ ਦੀ
ਅੱਛਾ -ਅੱਛਾ।
ਅਲੱਗ ਅਲੱ ਜਿਹੜਾ ਹੁੰਦਾ, ਪੂਰੇ ਜ਼ਿਲ੍ਹੇ ਦਾ ਮਾਲਕ ਹੁੰਦਾ।
ਓਕੇ- ਓਕੇ।
ਉਹਦੇ ਅੰਡਰ ਸਾਰੇ ਡਿਪਾਰਟਮੈਂਟ ਆ ਜਾਂਦੇ, ਮਤਲਬ ਪੂਰਾ ਜ਼ਿਲ੍ਹੇ ਹੀ ਮੈਂ ਤਾਂ ਕਹਿ ਰਿਹਾ ਜਿੰਨੇ ਵੀ ਹੈ, ਸਾਰਾ ਕੁਛ ਪੁਲਿਸ -ਪਾਲਸ ਸਬ ਉਹਦੇ ਅੰਡਰ ਆ ਜਾਂਦੇ ਨੇ, ਫੇਰ ਕੇ ਸਾਰੇ ਸਰਕਾਰੀ ਮਾਲਕ ਹੂੰਦਾ ਪੂਰੇ ਜ਼ਿਲ੍ਹੇ ਦਾ ਉਹ। ਆਈਏਸ ਹੁੰਦਾ ਨਾ ਫੇਰ ਓ।
ਅੱਛਾ -ਅੱਛਾ।
ਸਾਢੇ ਆਈ ਆ, ਵੈਸੇ ਇੰਡੀਅਨ ਫੋਰੇਸਟ ਸਰਵਿਸ।
ਓਕੇ। ਜੰਗਲਾਤ ਮਹਿਕਮੇ ਰ
ਹਾਂ, ਹਾਂ ਇਹ ਵੀ ਸੈਂਟਰਲ ਗੌਰਮੈਂਟ ਦੀ ਭਲਾਈ ਹੈ। ਇਹਨਾਂ ਨੂੰ, ਸਰਕਾਰ ਜਿਹੜੀ ਮਿਲਦੀ ਏ ਸਾਰੇ ਸੈਂਟਰ ਗੌਰਮੈਂਟ ਦੇ ਮਿਲਦੀ ਹੈ, ਸਿਰਫ ਨੌਕਰੀ ਪੂਰਾ ਕਰਦੇ ਹਾਂ ਇਹ
ਫ ਤੈਨੂੰ ਵੀ ਉਹ ਸੈਂਟਰ ਚ ਪਾ ਦੇਣਾ ਚਾਹੀਦਾ, ਉਹਨਾਂ ਨੂੰ ਯਾਰ ਕਿਹ ਮੈਨੂੰ ਬਹੁਤ ਟਾਈਮ ਹੋ ਗਿਆ।
ਨਹੀਂ, ਨਹੀਂ ਸੈਂਟਰ ਪੜ੍ਹਾਈਆਂ ਪਤਾ ਕਿੰਨੀ ਕਰੀਬ ਉਹਨਾਂ ਨੇ ਅਤੇ ਪਰ ਪੰਜਾਬ ਵਾਲੇ ਚ ਪੜ੍ਹਦੇ ਸੀ ਬਹੁਤ।
ਹੀਂ ਹੀਂ, ਹੀਂ
ਉਹ ਤਾਂ ਪੜ੍ਹੇ ਲਿਖੇ ਬਹੁਤ ਭਾਈ, ਆਈ ਐਫ ਐਸ ਕਰੀ ਵੀ ਉਹ ਚੰਗੇ ਪੜ੍ਹੀਆਂ-ਲਿਖੀਆਂ ਇਹ ਪੇਪਰ ਤਾਂ, ਨਾ ਇੱਕੋ ਹੁੰਦਾ, ਹੁੰਦਾ ਇਹਨਾਂ ਦਾ
ਅੱਛਾ।
ਹਾਂ, ਹਜ਼ਾਰ ਬੱਚੇ ਖੇਡਣ ਹੁੰਦੇ ਸਾਲ ਬਾਅਦ ਇਹਨਾਂ ਨੇ ਇੰਡੀਆ 'ਚ ਪੂਰੇ 'ਚੋਂ। ਜਿਹੜੇ- ਜਿਹੜੇ ਪਹਿਲਾਂ ਚਾਰ, ਪੰਜ ਸੌ, ਰੈਂਕ ਆ ਗਿਆ। ਚਾਰ, ਪੰਜ ਸੌ ਤੱਕ।
ਹਾਂ।
ਉਹਨੂੰ ਮਿਲ ਜਾਂਦਾ, ਆਈ ਏ ਐੱਸ ਦਾ ਆਈ ਏ ਐੱਸ। ਉਹਨੂੰ ਆਈ ਏੱਸ ਲੱਗ ਜਾਂਦਾ, ਉਹ ਜਿਹੜਾ ਪੰਜ, ਛੇ ਸੌ ਤੋਂ ਉੱਪਰ ਆਉਂਦਾ ਕੋਈ ਆਈ ਪੀ ਐੱਸ ਲਾਗਿਆ, ਇੱਕ ਆਈ ਆਰ ਐਸੱਸ ਹੁੰਦਾ, ਇੰਡੀਅਨ ਰੈਵਨਿਊ ਸਰਵਿਸ। ਜਹਿੜਾ ਆਈ ਐਫ ਐੱਸ ਉਹਦਾ ਚੌਥੇ ਨੰਬਰ 'ਤੇ ਹੁੰਦਾ ਹੈ ਇਹ, ਇੰਡੀਅਨ ਫੋਰੈਸਟ ਸਰਵਿਸ।
ਓਕੇ, ਓਕੇ, ਓਕੇ।
ਹਜ਼ਾਰ ਦੇ ਵਿੱਚ, ਸੱਤ, ਅੱਠ ਸੌ ਵਾਲਾ ਹੀ ਹੋਊਗਾ ਇਹ।
ਮਤਲਬ ਸਭ ਤੋਂ ਥੱਡ ਰੈਂਕ ਤੇ ਆ ਜਾਂਦੀ ਨਾ ਚੌਥੇ ਨੰਬਰ ਤੇ
ਓਕੇ
ਆਈਏ ਅਸ ਏਕ ਨੁੰਬਰ ਤੇ ਹੋਨੇ ਅ
ਆਈ ਐਸ ਤਾਂ ਫਿਰ ਉਹੀ ਹੋ ਗ ਡ ਡੀਸੀ ਵਗੈਰਾ ਹਨਾ
ਹਮ ਆਈਏ ਅਸੀ ਡੀ ਸੀ ਹੋਦੇ ਜਿਿਲ੍ਹੇ 'ਚ ਆਈਏ ਅਸੀ ਹੀ ਹੋਦੇ
ਪਰ ਨਹੀਂ ਯਾਰ ਕਈ ਐਸ ਐਚ ਓ ਪ੍ਰਮੋਟ ਹੋ ਕੇ ਡੀ ਸੀ ਬਣਦੇ ਨੇ
ਨਹੀਂ ਨਹੀਂ ਐੱਸ ਐੱਚ ਓ ਦੀ ਲਾਈਨ ਹੋਰ ਹੈ ਪੁਲਿਸ ਦੀ ਲਾਈਨ ਉਹ ਐੱਸ ਐੱਸ ਬੀ ਬਣਦੇ ਹੈ ਉਹ ਬਣਦੇ ਹੋਣੇ ਆ ਐੱਸ ਐੱਚ ਓ ਕਿਵੇਂ ਬਣ ਜੂਗਾ ਡੀ ਆਈਏ ਐੱਸ ਡੀ ਸੀ ਕਿਵੇਂ ਲੱਗ ਜਾਓ ਡੀ ਐਸ ਪੀ ਲੱਗਦਾ ਫਿਰ ਉਹ ਡੀ ਸੀ ਥੋੜ੍ਹਾ ਹੁੰਦਾ ਫ ਡੀਐਸ ਪੀ ਪੁਲ ਪੁਲਿਸ ਵਾਲੀ ਲੈਣ ਆ ਕੀ ਹੈ ਡੀਐਸ ਪੀ ਇਦਾ ਡੀ ਸੀ ਹੁੰਦਾ ਇੰਡੀਅਨ ਐਡਮਮਿਸ ਸਰਵਿਸ ਐਡਮਨਿਸਟਸ਼ਨ ਪੂਰੇ ਪ੍ਰਬੰਧ ਦੇ ਮਾਲਕ
ਅੱਛਾ ਹੁੰਦਾ ਤਾਂ ਹੁੰਦਾ ਹੁੰਦਾ ਤਾਂ ਪੁਲਿਸ ਦੀ ਪੁਲਿਸ ਬਈ ਇਹ ਸਿਸਟਮ ਏ
ਯਾਰ ਪੁਲਿਸ ਲੈਣ ਲੱਗ ਆ ਗਈ ਡੀ ਸੀ ਲੱਗ ਲੈਣਾ ਅਲਗ ਹੈਗੀ ਤੈਨੂੰ ਦੱਸ ਰਿਹਾ ਵੀ ਪੁਲਿਸ ਦਾ ਇਕੱਲਾ ਐਸ ਐਸ ਪੀ ਆਪਣੀ ਪੁਲਿਸ ਮਹਿਕਮੇ ਦਾ ਉਹ
ਹਮ
ਜਿਹੜੇ ਡੀ ਸੀ ਹੁੰਦਾ ਸਾਰੇ ਮਹਿ ਕੇ ਮੈਂ ਦਾ ਮਾਲਕ ਆ ਵਾਂ ਪੂਰੇ ਜ਼ਿਲ੍ਹੇ ਦਾ ਮਾਲਕ ਹੈ ਡੀਸੀ ਕਿਸੇ ਵੀ ਮਹਿਕ ਮੇ ਮੇ ਅਫਰ ਨੂੰ ਕਹਿ ਸਕਦਾ ਵੀ ਤੂੰ ਆਹ ਕਰ ਆ ਕਰ ਜਿਹੜਾ ਪੁਲਿਸ ਪੁਲਿਸ ਵਾਲਾ ਹੋਊਗਾ ਉਹ ਆਪਣੇ ਮਹਿਕਮੇ ਦੇ ਬੰਦੇ ਨੂੰ ਕਹਿ ਸਕਦਾ ਦੂਜੇ ਨੂੰ ਨਹੀਂ ਕਹਿ ਸਕਦਾ
ਓਕੇ
ਹਾਂ ਉਹ ਡੀਸੀ ਕਿਸੇ ਵੀ ਕਿਸੇ ਨੂੰ ਵੀ ਕਹਿ ਸਕਦਾ
ਹਮ ਮੈਂ ਤਾਂ ਇਹੀ ਸਮਝਿਆ ਸੀਗਾ ਵੀ ਐਸ ਐਸ ਪੀ ਤੋਂ ਉੱਤੇ ਡੀ ਸੀ ਆ ਜਾਂਦਾ
ਐੱਸ ਐੱਸ ਪੀ ਲੈਣ ਹੈ ਤਾਂ ਪੁਲਿਸ ਲੈਣ ' ਅਲੱਗ ਹੋ ਗਈ ਐੱਸ ਐੱਸ ਪੀ ਤੋਂ ਡੀ ਐੱਸ ਪੀ ਐੱਸ ਐੱਸ ਪੀ ਕੁਛ ਇਹ ਚੱਲ ਪੈਂਦੇ ਨਾ ਲਗੇ ਰੈਂਕ ਹੁੰਦੇ ਨੇ ਇਹਦੇ ਨੀਚੇ ਹੂਦੇ ਹੈ। ਡੀ ਐੱਸ ਸੀ ਤੋਂ ਡੀ ਸੀ ਤੋਂ ਤਾਂ। ਇਹਦਾ ਸਲੂਟ ਮਾਰਦੇ ਪੂਰੇ ਡੀ ਸੀ ਨੂੰ ਡੀ ਸੀ ਤੋਰ। ਪਤਾ ਲੱਗਗੇ ਆ ਫਿਰ ਤੈਨੂੰ ਪਤਾ।
ਵੈਸੇ ਸਾਡੇ ਜਿਹੜੇ ਐਨਕ ਦੇ ਸ਼ੀਸ਼ੇ ਹੁੰਦੇ ਉਹ ਵੀ ਡੀ ਸੀ ਹੁੰਦੇ ਆ।
ਅੱਛਾ ਉਹਦਾ ਚਲੋ ਅਲੱਗ ਚੀਜ਼ ਹੈ ਮਤਲਬ ਪੜ੍ਹਾਈਆਂ ਦੇ ਮੁੱਲ ਤਾਂ ਪੈਂ ਆ ਯਾਰ ਹੁਣ ਅਗਲੇ ਨੇ ਹੈਂ? ਉਹ ਸਾਡੇ ਜਿਹੜੇ ਅਫਰ ਉਹਨਾਂ ਦੇ ਬਚੇ ਖਰਚੇ ਦੇ ਵੜਾਈਆਂ ਦੇ ਖਰਚੇ ਵੀ ਸਰਕਾਰ ਨੇ ਚੁੱਕੇ ਪਏ ਜਿਹੜੇ ਮਰਜ਼ੀ ਜਿਹੜੇ ਮਰਜ਼ੀ। ਸਕੂਲ ਲ ਜਿਹੜੇ ਮਰਜ਼ੀ ਮਹਿੰਗੇ ਮਿੰਗਾ। ਸਾਰੇ ਸਰਕਾਰ ਨੇ ਦੇਣਾ ਖਰਚਾ। ਹਾਂ
ਫੇ ਰ ਤਾਂ ਉਹ ਵਧੀਆ ਜ ਲਾਉਦੇ ਉਹਦੇ ਆ
ਵਧੀਆ ਚੱਲਦਾ ਗੱਡੀੀਆਂ ਲਣ ਆਪ ਆਯਾ ਦਸ ਸਾਲ ਨਿਆਣੇ ਨੂੰ। ੋੜਾੜੇ
ਨਹੀਂ ਸਰਕਾਰੀ ਸਕੂਲ ਚ ਲਾਉਣਾ ਚਾਹੀਦਾ ਯਾਰ।
ਹਾਂ ਦੂਜੇ ਨੂੰ ਕਹਿੰਦੇ ਸਰਕਾਰ ਚਲਾਓ ਹਨਾ।
ਹਾਂ ਸਾਰੇੇ ਦੂਜਿਆਂ ਨੂੰ ਕਹਿੰਦੇ ਸਰਕਾਰੀ ਪੜ੍ਹੋ ਆਪਦੇ ਜਵਾਕਾਂ ਨੂੰ ਬਾਹਰ ਭੇਜਦੇ ਆ।
ਜਵਾਕ ਭੇਜਦੇ ਹਾਂ। ਆਪਾਂ। ਮਤਨਲ ਕਈ ਕਰਨੇ ਹ। ਵੀ ਆਪਣੇ ਨਿਆਣੇ ਸਾਰੇ ਬਾਹਰ ਬੈਠੇ ਆ ਅਗਲੇ ਨੂੰ ਪਤਾ ਵੀ ਭੁੱਖੇ ਥੋੜ੍ਹਾ ਮਾਰਨੇ ਨਿਆਣੇ ਕਿ ਨਹੀਂ।
ਹਮ ਆਉਣ ਵਾਲੇ ਟਾਈਮ ਜਿਸ ਹਿਸਾਬ ਨਾਲ ਚੱਲ ਰਿਹਾ ਮੈਨੂੰ ਲੱਗਦਾ ਉਰੇ ਕੁਛ ਵੀ ਨੀ ਰਹਿਣਾ ਹੈ। ਹ
ਉਰੇ ਰਹਿਣੇ ਨੀ ਕਿਸੇ ਨੇ ਦੇਖੀ ਦੇਸ਼ ਛੱਡ ਛੱਡ ਜਾਣਾ ਲੋਕਾਂ ਨੇ ਹੁਣ ਬਹੁਤ ਉੱਧਰ ਵੀ ਚਲੋ ਹੁਣ ਉਧਰ ਵੀ ਬੈਨ ਲਾਉਣ ਲੱਗ ਗਏ ਰ।
ਉ ਭਰਾਵਾ ਉੱਧਰ ਵੀ ਬੁਰਾ ਹਾਲ ਹੈ ਭੁੱਖੇ ਮਰ ਰਹੇ ਨੇ ਲੋਕ। ਤਰ ਵੀ।
ਹਾਂ ਮੋਨੂੰ ਫਿਰ ਬਾਕੀ ਕਿਸਮਤ ਦੇ ਨਾਲੇ ਰਹਿੰਦੀ ਹੈ ਜਿਹਨੇ ਧੱਕੇ ਖਾਣੇ ਉਹਥੇ ਖਾਣੇ ਹੀ ਹੈ ਕਿ ਨਹੀਂ।
ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਨਾ ਇੱਕ ਪੇਸ਼ੈਂਟ ਆਇਆ ਸੀਗਾ ਤੇ। ਕਹਿੰਦਾ ਯਾਰ ਮੈਂ ਡੇਢ ਮਹੀਨੇ ਦੀ ਛੁੱਟੀ ਲੈ ਕੇ ਗਿਆ ਮੈਂ ਕਨੇਡਾ ਘੁੰਮਣ। ਕਹਿੰਦਾ ਦਸ ਦਿਨ ਬਾਅਦ ਆ ਗਿਆ ਮੈਂ ਕਹਿੰਦਾ ਮੈਂ ਤਾਂ। ਪਾਗਲ ਹੋ ਗਿਆ ਉੱਥੇ ਲੋਕੀ ਆਏ ਰੋਂਦੇ ਪਿੱਟਦੇ ਫਿਰਦੇ ਨੇ।
ਦਿਲ ਨੀ ਲੱਗਦਾ।
ਗੁਰਦੁਆਰੇ। ਕਹਿੰਦੇ ਰੋਟੀ ਖਾਂਦੇ ਨੇ ਨੌਕਰੀਆਂ ਮਿਲਦੀਆਂ ਨੀ।
ਦਿਲ ਵੀ ਨੀ ਲੱਗਦਾ ਦੂਜੇ ਕੰਟਰੀ ਚ ਜਾਕੇ। ਕਿਦੇ ਕਰਾ।
ਹਮ ਯਾਰ ਆਪਾਂ ਤਾਂ ਹਰਿਆਣੇ ਚੱਲ ਜਾਈਏ ਉਥੇ ਨੀ ਦਿਲ ਲੱਗਦਾ। ਪਰ ਹੀਮਾ। ਚਲ ਚ ਲਗ ਜਾਂਦਾ ਉੱਥੇ ਫੇਰ ਸੇਬ ਹੁੰਦੇ ਆ ਨਾ।
ਸਹੀ ਗੱਲ ਹੂੰ,
ਤੂੰ ਫਿਰ ਕਿੰਨੇ ਵਜੇ ਸੋ ਜਾਨਾ?
ਮੈਂ ਦੱਸ ਕ ਪੈ ਜਾਣਾ ਹੁੰਦਾ ਯਾਰ ਸਹੀ ਮੈਨੂੰ ਸਵੇਰੇ ਉੱਠਣਾ ਹੁੰਦਾ ਫਿਰ।
ਹਾਂ, ਚੱਲ ਆ ਕੋਲ ਕਰਕੇ ਫਿਰ ਤੂੰ ਰੈਸਟ ਕਰਲੀ ਕਾਲੂ ਕਰਲੀ ਤੇਰੀ ਆ ਬਾਕੀ ਕੋਲਾਂ ਮੇਰੀ ਤਾਂ ਇੱਕ ਰਹਿ ਗਈ। ਉਹ ਭਰਾਵਾ ਮੈਂ ਤਾਂ ਸੋਣਾ। ਆਹ ਲਾਸਟ ਕਰਕੇ ਕਾਲੂ ਤੇਰੀਆਂ ਕਲੀਅਰ ਕਰਾਂਗੇ ਪਹਿਲਾਂ।
ਹਾਂ, ਮੈਂ ਪਹਿਲਾਂ ਮੈਂ ਕਰ ਲੂੰ ਠੀਕ ਹੈ।
ਕਲੀਅਰ ਕਰਕੇ ਫਿਰ ਲਾਸਟ ਕੋਲਾ ਰਹਿ ਜਾਣਗੀਆਂ ਫੇਰ ਆਪਾਂ ਕਰਾਂਗੇ।
ਠੀਕ ਹੈ ਟਾਈਮ ਹੋ ਗਿਆ ਬਸ ਚਲੋ। ਕੋਈ ਗਿਆ ਠੀਕ ਹੈ ਓਕੇ ਜੀ ਓਕੇ ਓਕੇ।